ਹੈਲੋ
ਹਾਂਜੀ ਹਾਂਜੀ ਸਤਿ ਸ੍ਰੀ ਕਾਲ ਜੀ
ਸਤਿ ਸ੍ਰੀ ਅਕਾਲ ਭੈਣਜੀ ਜੀ ਵਾਜ ਨੀ ਆ ਰੀ
ਸ ਅੱਛਾ ਮੈਂ ਤੇ ਬਹੁਤ ਉੱਚੀ ਬੋਲਦੀ ਪੀਆ ਤੁਹਾਡੀ ਤੇ ਸਹੀ ਆਂਦੀ
ਹਾਂਜੀ ਹੁਨ ਆਏ ਨਹੀਂ ਹੁਨ ਆ ਰਹੀ ਨਹੀਂ ਹੁਨ ਆਈ ਆਵਾਜ਼ ਤੁਹਾਡੀ ਆਂਦੀ ਨੀ ਪਈ ਸੀ ਪਹਿਲਾਂ ਉਹ ਅੱਜ ਕਿਵੇਂ ਯਾਦ ਕੀਤਾ ਤੁਸੀਂ ਬੜੇ ਦਿਨਾਂ ਬਾਅਦ ਹਾਂਜੀ
ਬਸ ਯਾਦ ਕੀ ਯਾਦ ਤੇ ਤੁਹਾਨੂੰ ਕਰਦੇ ਈ ਰਹਿੰਨੇ ਆ ਹਾਂ ਤੁਸੀਂ ਸੁਨਾਓ ਘਰ ਪਰਿਵਾਰ ਸਭ ਠੀਕ ਏ ਬੱਚ
ਬੜੇ ਦਿਨ ਹੋਦੀ ਹਣੀ ਸਭ ਠੀਕ ਮਿਰਚੇ ਵਗ
ਅੱਛਾ ਅੱਛ ਅੱਛ ਹੋਰ ਜੇ ਛੁੱਟੀਆਂ ਬਸ ਜੇ ਯਾਦ ਤੇ ਕਰਦੇ ਕਰਦੇ ਰਹਿੰਦੇ ਆ। ਕਦੀ ਕਿਸੇ ਨੂੰ ਕਦੀ ਕਿਸੇ ਨੂੰ ਬਸ ਕੋਈ ਸਾਨੂੰ ਨੀ ਯਾਦ ਕਰਦਾ।
ਨਹੀਂ, ਨਹੀਂ। ਭੈਨ ਜੀ। ਅਸੀਂ ਯਾਦ ਕਰਨੇ ਆ। ਬਸ ਟਾਈਮ ਨੀ ਲੱਗਦਾ ਤੁਹਾਨੂੰ ਪਤਾ--ਬ ਬੱਚੇ ਛੋਟੇ ਨੇ ਬੜਾ ਤੰਗ ਕਰਦੇ ਜੇ। ਘਰ ਦੇ ਕੰਮ ਕਰੋ ਫੇਰ ਮੈਂ ਤੁਹਾਨੂੰ ਪਤ ਤਾਂ ਬੁਟੀਕ ਵੀ ਚਲਾ--ਤ ਨੀ ਆ। ਫੇਰ ਕੁੜੀਆਂ ਵੀ ਆਉਂਦੀਆਂ। ਸਿਖਾਨੀ ਆ ਉਹਨਾਂ ਨੂੰ। ਫਿਰ ਓਨਲਾਈਨ ਕੱਪੜਿਆਂ ਦਾ ਵੀ ਕੰਮ ਹੈਗਾ ਮੇਰਾ। ਤੇ ਬਸ ਉਹ ਉਹ ਕੰਮ ਸਾਰੇ ਤੁਹਾਨੂੰ ਪਤ ਕਿਤਾਬ।
ਹੁ ਆਹੋ ਬਨ ਨਹੀਂ ਨਈ ਤੁਸੀਂ ਉਹ ਵੀ ਇੱਕ ਕੰਮ ਹੋਰ ੳਰੀ ਫਰੇਮ ਦਾ ਵੀ ਕੀਤਾ ਹੋਇਆ ਸੀ ਨਾ ਤੇ ਉਹ ਵੀ ਫਿਰ ਤੁਹਾਡਾ ਹੋਣਾ ਫਿਰ ਦੋ ਤਿੰਨ ਕੰਮ ਹੁੰਦੇ ਨੇ। ਹਾਂ।
ਪਤਾ ਕੰਮ ਤੇ ਫੇਰ ਕੱਲੇ ਜਨੇ
ਨਈ, ਨਈ ਠੀਕ ਏ। ਠੀਕ ਏ। ਉਹ ਤੇ ਤੁਸੀਂ ਕੱਪੜੇ ਦੇ ਕੇ ਆ- ਅਲਗ ਅਲਗ ਵੈਰਾਇਟੀ ਰੱਖ
ਹਾਂਜੀ, ਨਹੀਂ ਸਾਰੇ ਰੱਖੇ ਦੇ ਔਨਲਾਈਨ ਰਿਸ਼ਤਾ ਦੇਖੋ ਅਸੀਂ ਸਟਿਚ ਵਾਲੇ ਰੱਖੇ ਜ ਫਿਲਹਾਲ ਔਫਲਾਈਨ ਜਿੱਦਾਂ ਜੇ ਘਰ ਅਗਰ ਕਿਸੇ- ਲੈਣੇ ਨੇ ਤੇ ਟੀ ਰੱਖੇ ਦੇ ਆ ਤੇ ਓਨਲਾਈਨ ਜੀ ਸਿਰਫ ਮਤਲਬ ਸਟਿਚ ਦਿੰਦੇ ਹਾਂ। ਮਤਲਬਦੇ ਚਾਈਜ਼ ਦੇ ਅਕੋਰਡਿੰਗ ਤੁਸੀਂ ਆਪਣੀ।
ਲੀਮਿੰਟ ਦਾ ਕੀ ਰੇਟ ਹੈ। ਅਗਰ ਕੋਟਨ ਦਾ ਕੋਈ ਲੈਣਾ ਕਰਨਾ।
ਦੇਖੋ, ਸੱਤ ਅੱਠ ਸੌ ਤੋਂ ਸਟਾਰਟ ਹੋ ਜਾਂਦਾ। ਉਸ ਤੋਂ ਬਾਅਦ ਉੱਪਰ ਵਰਾਇਟੀ ਤੁਹਾਡੇ ਉੱਤੇ ਨਹੀਂ ਹੋਲਸ ਹੋਲਸੇਲ ਉਹਦਾ ਅਲੱਗ ਪ੍ਰਾਈਸ ਹੈਗਾ। ਤੁਸੀਂ ਹੋਲਸੇਲ ਦਾ ਅਗ ਕੰਮ ਕਰਨਾ ਨਾ। ਤਾਂ ਫਿਰ ਅਲੱਗ ਤੁਹਾਨੂੰ ਮਤਲਬ ਹਾਂ, ਡਿਸਕਾਊਂਟ ਮਿਲ ਜਾਂਦਾ। ਉਹਦਾ ਅਗਰ ਤੁਸੀਂ ਜਿਆਦਾ ਅਗਰ ਤੁਸੀਂ ਕੰਮ ਕਰਨਾ। ਤੁਸੀਂ ਮੈਨੂੰ ਦੱਸ ਦੇ ਨਾ ਤੇ ਮੈਂ ਤੁਹਾਨੂੰ ਨੰਬਰ ਦੇ ਦਾਂਗੀ ਭਾਜੀ ਹੈਗੇ ਨੇ ਮੈਂ ਵੀ ਉਹਨਾਂ ਕੋਲ ਹੀ ਲੈ ਆ ਸਾਰਾ ਸਮਾਨ ਤੇ ਤੁਸੀਂ ਦੇਖ ਲੈਣਾ ਵੈਸੇ ਮੇਰੇ ਕੋਲ ਵੀ ਅਗਰ ਦੇਖਣਾ ਕਾਫੀ ਕੋਰਟ ਸੈਟ ਵੀ ਹੈਗੇ। ਅੱਜ ਕੱਲ੍ਹ ਦੇਖੋ
ਹਾਂ ਉਹੀ ਮੈਂ ਵੀ ਥੋੜਾ ਮੈਂ ਸੋਚਦੀ ਪਈ ਆਾਂ ਮੈਂ ਕਿਹਾ ਥੋੜਾ ਚਲੋ ਮੈਂ ਵੀ ਘਰ ਬੈਠੀ ਹੁੰਦੀ ਹਾਂ ਤੇ ਥੋੜਾ ਕਰਾਂ ਸ਼ੁਰੂ ਕਰਾਂ ਅੱਜ ਕੱਲ ਨਾ ਅੱਜ ਕੱਲ ਓਨਲਾਈਨ ਜ਼ਿਆਦਾ ਕੰਮ ਚੱਲਦੇ ਪਏ ਨੇ ਹੁਣ ਜਿਹੜੇ ਦੁਕਾਨਾਂ ਤੇ ਪੈ ਥ ਉਹ ਕਾਰਨ ਚੋ ਨਿਕਲਦਾ ਨੀ ਆ ਤੇ ਫਿਰ ਅੱਜ ਕੱਲ ਘਰ ਬੈਠੇ ਲੋਕ ਕਹਿੰਦੇ ਸਭ ਚੀਜ਼ ਆ ਜੇ ਚਾਹੇ ਦੋ ਪੈ ਵੱਧ ਸੇ
ਹਾਂਜੀ ਔਨਲਾਈਨ ਨ ਵਧੀਆ ਵਆ ਅਸੀਂ ਤਾਂ ਆਪ ਉਹਦੇਖੋਲ ਅੱਜ ਕੱਲ੍ਹ ਹਰ ਚੀਜ਼ ਔਨਲਾਈਨ ਹੈਗੀਏ ਸਾਰਾ ਕੰਮ ਹੀ ਨ ਹੁੰਦਾ ਪਿਆ ਤਾਂ ਹੀ ਤਾਂ ਮੈਂ ਵੀ ਸਟਾਰਟ ਕੀਤਾ ਥੋੜਾ ਟਾਈਮ ਹੀ ਹੋਇਆ ਮੈਨੂੰ ਪਰ ਵਧੀਆ ਲੱਗਾ ਮੈਨੂੰ ਹਾਂ ਵਧੀਆ ਮਤਲਬ ਕੰਮ ਕਾਰ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ
ਅਗਰ ਮੈਂ ਜੇ ਕਰਨਾ ਹੋਏ ਨਾ ਸ਼ੁਰੂ ਮੈਂ ਤੁਹਾਡੇ ਸਲਾਹ ਲਾਗੀ ਤੇ ਕਰਾਂਗੇ ਜ਼ਰੂਰ ਨਾ ਥੋੜ੍ਹੀ ਥੋੜਾ ਪੈਸੇ ਦਾ ਇੰਤਜ਼ਾਮ ਕਰ ਲਈਏ ਨਾ ਥੋੜਾ ਪੈਸੇ ਦਾ ਸਾਡੇ
ਕਰੋ ਉਹ ਜਾਂ ਤੁਹਾਨੂੰ ਮੈਂ ਨੰਬਰ ਦੇ ਦਾਂਗੀ ਭਾਜੀ ਦਾ ਉਹ ਬੜੇ ਚੰਗੇ ਹੈਗੇ ਨੇ ਉਹਨਾਂ ਨੂੰ ਅਸੀਂ ਥੋੜੇ ਦੇਖੋ ਹਾਂ ਨਹੀਂ ਥੋੜ੍ਹਾ ਤਾਂ ਚਲੋ ਦੇਣਾ ਪੈਂਦਾ ਬਾਕੀ ਉਹਨਾਂ ਦੀ
ਇਸ ਤਰ੍ਹਾਂ ਤੇ ਕੋਈ ਆਪਣਾ ਰਿਸ਼ਤੇਦਾਰ ਹੋਵੇ ਉਹ ਵੀ ਨੀ ਕੋਈ ਕਰਦਾ ਹਾਂ ਹੂੰ
ਜੁੜੇ ਨੇ ਉਹ ਪਤਾ ਕੀ ਕਹਿੰਦੇ ਨੇ ਤੁਸੀਂ ਅੱਧੇ ਪੈਸੇ ਲਓ ਅੱਧੇ ਪੈਸੇ ਸਾਨੂੰ ਦੇ ਕੇ ਅਸੀਂ ਸਮਾਨ ਚੱਕ ਲੈਣੀ ਆ ਮੈਂ ਵੀ ਜਿੰਨਾ ਕਹਿੰਦੇ ਨੇ ਤੁਹਾਡਾ ਵਿਕਟ ਜਿਹੜਾ ਤੁਹਾਡਾ ਹੋਏਗਾ ਮੈਂ ਵਾਪਸੀ ਲੈਲਾਂਗਾ। ਮੈਂ ਇਹ ਸਭ ਤੋਂ ਵਧੀਆ ਚੀਜ਼ ਮੈਨੂੰ ਲੱਗਦੀ ਹੈ ਉਹਨਾਂ ਦੀ ਤੇ ਫੇਰ ਟੈਨਸ਼ਨ ਨੀ ਬੰਦਾ ਚਲੋ ਜਿੰਨਾ ਹੋਏ ਚੱਕ ਲੈਣੀ ਹਾਂ ਜਿਹੜਾ ਨਹੀਂ ਹੁੰਦਾ ਵੈਸੇ ਤਾਂ ਸਾਰਾ ਹੀ ਮਤਲਬ
ਹਾਂ ਲੱਗ ਜਾਂਦਾ
ਸਾਰਾ ਲੱਗ ਜਾਂਦਾ ਤੇ ਬਾਕੀ ਜਿਹੜਾ ਨਹੀਂ ਲੱਗੇ ਇੱਕ ਦੋ, ਜਿਹੜੇ ਰਹਿ ਜਾਂਦੇ ਨੇ ਉਹ ਫ਼ਿਰ ਮੈਂ
ਹੂੰ ਤੇ ਜਿਹੜਾ ਤੁਸੀਂ ਕੱਪੜੇ ਸਿੰਦੇ ਹੋ ਬੁਟੀਕ ਦਾ, ਅੱਛਾ।
ਹਾਂਜੀ ਹਾਂਜੀ ਉਹ ਫਿਰ ਏ ਕੁੜੀਆਂ ਉਹ ਤਾਂ ਦੇਖੋ ਉਹਦਾ ਜਿੱਦਾਂ ਕਸ਼ਟਮਰ ਦੇ ਹਿਸਾਬ ਨਾਲ, ਹਾਂ ਕੁੜੀਆਂ ਰੱਖੀਆਂ ਨੇ ਆਂ ਪਹਿਲੇ ਕਟਿੰਗ ਮੈਂ ਆਪ ਕਰ ਦਿੰਨੀ ਆ, ਤੇ ਸਟਿਚਿੰਗ ਉਹਨਾਂ ਤੋਂ ਹੀ
ਤੇ ਤੁਸੀਂ ਮਸ਼ੀਨਾਂ ਸੁਣਿਆ ਤੁਸੀਂ, ਮੈਂ ਸੁਣਿਆ, ਤੁਸੀਂ ਮਸ਼ੀਨਾਂ ਵਧੀਆ ਵਧੀਆਂ ਰੱਖੀਆਂ ਹੋਈਆ, ਜੈਕ ਦੀਆਂ ਪਤਾ ਨਹੀਂ
ਹਾਂਜੀ ਹਾਂਜੀ ਹਾਂਜੀ ਓਹੀ ਰੱਖੀਆ ਗੀਆਂ, ਹਾਂਜੀ ਹਾਂਜੀ ਨਹੀਂ ਹੁਣ ਤੁਹਾਨੂੰ ਦੇਖ ਪਹਿਲੇ ਤਾਂ ਮੈਂ ਆਪ ਕਰਦੀ ਇਸ ਮੇਰੇ ਇੱਕ ਵੀਰ ਜੀ ਹੈਗੇ ਨਾ, ਉਹਨਾਂ ਕੋਲ ਮੰਗਵਾਈਆ। ਲੁਧਿਆਣੇ ਹੈਗੇ ਆ, ਤੇ ਉਹਨਾਂ ਕੋਲ ਅਸੀਂ ਮੰਗਵਾਣੇ ਹਾਂ। ਇਕੱਠਾ ਹੀ ਮਤਲਬ ਨਾ ਹਾਂ।
ਅੱਛਾ ਕਿੰਨੀਆਂ ਕੁ ਰੱਖੀਆਂ ਆਂ।
ਕਰਨਾ ਸੀ ਨਾ ਉਹ ਮਤਲਬ ਹਜੇ ਮੈਂ ਪੰਜ ਹੀ ਰੱਖੀ ਦੀ ਐਂ।
ਸਾ ਹਾਂ
ਹੋਰ ਵਧਾਵਾਂਗੀ, ਮਤਲਬ ਨਾ ਹਾਂ ਕੰਮ ਥੋੜਾ ਵਧਾਣਾ ਵੇ ਪਰ ਹਜੇ ਮੈਂ ਕਹਿੰਦੇ ਵੀ ਸੀ ਏ ਥੋੜੇ ਬੱਚਿਆਂ ਦੇ ਇਗਜ਼ਾਮ ਇਗਜੂਮ ਨਿਕਲ ਜਾਣ, ਫ਼ੇਰ ਥੋੜ੍ਹਾ ਹੋਰ ਵਧਾਵਾਂਗੇ ਥੋੜੇ ਟੇਲਰ ਵੀ ਰੱਖਾਂਗੇ, ਮੈਂ ਤਾਂ ਕੁੜੀਆਂ ਨੂੰ ਸਿਖਾਂਦੀਆਂ ਤੇ ਦੋ ਚਾਰ
ਅੱਛ ਅ ਅੱਛਾ, ਅੱਛਾ, ਅੱਛਾ ਤੇ ਕਟਿੰਗ-ਕਟਿੰਗ ਕੌਣ ਕਰਦਾ।
ਕਟਿੰਗ ਵੀ ਮੈਂ ਹੀ ਕਰ ਦਿੰਨੀ ਹੁੰਦੀ ਹਾਂ, ਕਟਿੰਗ ਮੈਂ ਕਰਕੇ ਦਿੰ ਦੀਆਂ ਨਾਲ਼ੋਂ ਤੇ ਸੀਨਾ, ਹਾਂਜੀ ਸਟਿਚ ਉਹਨਾਂ ਨੇ ਆਪ ਕਰਨਾ ਵਾ ਹਾਂ। ਤੇ ਦੇਖੋ ਰੇਟ ਅਸੀਂ ਜਿੱਦਾਂ ਕਸ ਬੜੇ ਵਧੀਆ- ਵਧੀਆ ਹੈਗੇ ਆ, ਜਿਵੇਂ ਟੀਚਰਸ ਜਿਹੜੇ ਤਾਂ ਦੇਖੋ ਵਧੀਆ ਨੇ ਉਹ ਤਾਂ ਆਪਣੇ ਆਪ ਉਹਨਾਂ ਕੋਲ ਵਧੀਆ ਸਹੀ ਲੈ ਲਈ ਰੇਟ ਵੱਧ ਕਿ ਜਿਹੜੇ ਕੋਈ ਚਲੋ ਕੋਈ ਆ ਹੀ ਜਾਂਦਾ ਮਾਤੜ ਸਾਥੀ ਜਿਨਾਂ ਕੋਲੋਂ
ਟ ਲੈ
ਦੇਖਲਦੀ ਅਸੀਂ ਫਾਈ ਫ ਫਾਈਵ ਰੇਟ ਕਿਉਂਕਿ ਦੇਖੋ
ਬਹੁ ਜ਼ਿਆਦਾ ਰੱਖਿਆ ਏ।
ਕੁੜੀਆਂ ਦਾ ਵੀ ਖਰਚ
ਅੱਛਾ, ਅੱਛਾ ਆਹ ਤੇ ਫਿਰ ਦੇ ਦੇਂਦੇ ਨੇ ਲੋਕ
ਕੁੜੀਆਂ ਦਾ ਵੀ ਖਰਚ ਚਾ ਕੱਢਣਾ ਹੁੰਦਾ ਨਾ। ਭੈਣਜੀ ਤੇ ਨਾਲੇ ਅੱਜ- ਕੱਲ੍ਹ ਦੇਖੋ, ਸਿੰਪਲ ਕੀ ਸਿੰਪਲ ਹਾਂ ਹਾਂ ਬੜੇ ਆਰਾਮ ਨਾਲ ਕਸਟਮਰ ਮੈਂ ਵੈਸੇ ਉਦਾਂ ਦੇ ਦੇਖੇ ਦੇ ਨੇ ਜਿਹੜੇ ਦੇਹਾਂ
ਹਾਂ ਬਈ ਜਿਹੜਾ ਦੇ ਦੇਣ। ਹਾਂ। ਹਾਂ। ਹੂੰ।
ਕੱਟ ਨੇ ਜਿਹੜੇ। ਮੈਂ ਕੱ ਖਰਚਾ ਵੀ ਕੱਢਣਾ ਆਉਂਦਾ ਫੇਰ ਦੇ ਕੋ ਲੈਸਾਂ ਵੀ
ਹਾਂ, ਉਹ ਵੀ ਸਾਰੇ ਹਾਂ। ਉਹ ਫੇਰ ਉਹ ਫਿਰ ਠੀਕ ਹੈ ਹਾਂ ਉਹ ਫਿਰ ਠੀਕ ਹੈ।
ਉਹ ਡਿਜ਼ਾਇਨਰ ਹੀ ਹੁੰਦਾ ਤੇ ਫਿਰ ਉਹਦੇ ਕੋਲ ਇੰਨੀ ਮਿਹਨਤ ਸਿੰਪਲ ਤਾਂ ਨਾਮ ਹੀ ਹੈ ਕਿ ਸਿੰਪਲ ਸੂਟ ਏ। ਲਾਈਨਿੰਗ ਦੇ ਬਗੈਰ ਪਰ ਉਹਦੇ ਉਤੇ ਕੰਮ ਜਿਹੜਾ। ਕਰਾਂਦੇ ਨਾ ਉਹ ਫਿਰ ਉਹ। ਫੰਡ ਮੈਂ ਕਹਿੰਨੀ ਆ ਉਹ ਵੀ ਮਤਲ ਠੀਕ ਹੈ ਮਤਲਬ ਮਹਿੰਗਾ ਤਾਂ ਨੀ ਕਹਾਂਗੇ। ਪਰ ਠੀਕ ਘੱਟ ਹੀ ਸਮਝੋ ਤੁਸੀਂ ਹਿਸਾਬ ਦੀ ਮਿਹਨਤ ਹੁੰਦੀ ਹੈ ਨਾ ਹਾਂ ਫਰਸ਼ੀ। ਹਾਂਜੀ। ਹਾਂਜੀ। ਹਾਂ ਬੜੇ ਅੱਜ ਕੱਲ ਡਿਜ਼ਾਇਨ ਕੋਈ ਕਟਵਰਕ ਕਰਾ ਹੂੰਦਾ ਜੇ ਕੋਈ
ਹੂੰ। ਆਹ ਫਰ ਫਿਰ ਠੀਕ ਐ ਰੇਟ ਫੇਰ ਮੁਸ਼ਕਿਲ ਨੀ ਆ ਫੇਰ ਤੇ ਠੀਕ ਆ ਫਰ ਜ਼ਿਆਦਾ ਰੇਟ ਨੀ ਹੈ। ਉਸ ਹਿਸਾਬ ਨਾਲ ਠੀਕ ਹੈ। ਬਈ ਬੰਦਾ ਕੇ। ਹੂੰ।
ਤੁਸੀਂ ਵੀ ਕੋਈ ਨੀ ਟਰਾਈ ਕਰਨਾ ਲਾਣਾ। ਤੁਸੀਂ ਵੀ ਸਵਾਂ ਦੇਨਾ ਉਹੀ ਗੱਲ ਨਾ। ਘਰ ਦਾ ਹਾਂ ਫੇਰ ਤੁਹਾਨੂੰ ਪਤਾ ਸਾਰਾ ਕੁਛ ਖਰਚੇ ਕੱਢਣੇ ਫੇਿਰ ਇਵੇਂ ਹੀ ਹੈ ਹੁਣ ਜੇ ਮੈਂ ਘੱਟ ਲਾ ਤੇ ਫਿਰ ਤ ਘਰ ਘਰ ਦੇ ਕੰਮ
ਹਾਂ। ਬਸ ਹੋਰ ਕੀ ਹੈ ਤੇ ਗੱਲ ਹੈ ਬਸ ਮੁਸ਼ਕਿਲ ਤੇ ਇਹਿਓ ਹੁੰਦੀ ਹੈ ਨਾ ਬਈ ਕਿੰਨਾ ਆਮ ਨ ਆਉਂਦਾ ਜਿਹੜਾ ਖਰਚੇ ਕੱਢਣੇ ਹੁੰਦੇ।
ਹਾਂ, ਉਹੀ ਹੀ ਨਾ ਹੁਣ ਦੇਖੋ ਬੱਚਿਆਂ ਨੂੰ ਵੀ ਪਾਇਆ ਦਾ।
ਮਸ਼ੀਨ ਵੀ ਤਾਂ ਬਹੁਤ ਮਹਿੰਗੀ ਨਾ ਜਿਹੜੇ ਤੁਸੀਂ ਰੱਖੀਆਂ ਆ ਮ ਨਾ ਬਹੁਤ ਮਹਿੰਗਿਆ ਵੀ
ਹਾਂਜੀ ਕਹਿੰਦੀਆਂ ਇਨੀ ਇੰਨੀ ਮਹਿੰਗੀਆਂ ਮਸ਼ੀਨਾਂ?
ਹੋਰ ਹਾਂ
ਉਹਨਾਂ ਦੇ ਅਗਰ ਕੁਛ ਖ਼ਰਾਬ ਵੀ ਹੈ ਦੰਨਪ ਦਾਖੋ ਉਹਦੇ ਤੇ ਵੀ ਕਿੰਨੇ ਪੈਸੇ ਲੱਗ ਜਾਂਦੇ ਅ ਹਾਂ ਫੇਿਰ ਤਾਂ ਕਰਕੇ ਫਿਰ ਮੈਂ ਰੇਟ ਇੱਕ ਫਿਕਸ ਹੀ ਰੱਖਿਆ ਵੈਸੇ ਫਿਕਸ।
ਤੇ ਤੁਸੀਂ ਪ
ਨਹੀਂ ਏਸੀ ਹੈ ਲਵਾਇਆ ਦੇਖੋ ਅੱਜ ਕੱਲ ਗਰਮੀ ਇੰਨੀ ਹੈਗੀ ਏ ਨਹੀਂ ਏਸੀ ਉਹਨਾਂ ਦੇ ਨਹੀਂ ਇੱਕ ਏਸੀ ਉਹਨਾਂ ਦੇ ਰੂਮ ਵੱਖਰਾ ਬਨਾ ਦਾ ਹੋਲ ਹਾਂ ਨਹੀਂ ਨਹੀਂ ਏਸੀ ਤੋਂ ਬਗੈਰ ਤੁਹਾਨੂੰ ਪਤਾ ਅੱਜ ਕੱਲ ਕੋਈ ਨੀ ਆਪ ਹੀ ਨਹੀਂ ਕਿਉਂਕਿ ਆਪ ਹੀ ਕਹਿਣਾ ਹੁੰਦਾ ਹੈ ਏ ਇੰਨੀ ਗ
ਹਮ ਖਰਚਾ ਖੁਰਚਾ ਹੋ ਜਾਂਦਾ ਫਿਰ ਪੂਰਾ ਨਹੀਂ
ਨਿਕਲ ਜਾਂਦਾ ਵ ਬਹੁਤ ਵਧੀਆ ਵਾਏ
ਹਾਂ ਤੇ ਕੁੜੀਆਂ ਦੀ ਤਨਖਾਹ ਸ਼ਨਖਾ ਅੱਖਾ ਲਗਾਏ ਜਾਂ ਰੋਜ਼ ਦਾ ਕੋਈ ਚੱਕਰ ਏ
ਕੋਈ ਗੱਲ ਨੀ ਉਹ ਦੇਖੋ ਸਿਖਾਨੀ ਵੀ ਹਨਨਾ ਫੇਰ ਕੁੜੀ ਨਹੀਂ ਨਹੀਂ ਜਿਹੜੀਆਂ ਤਨਖਾਹ ਤੇ ਰੱਖੀਆਂ ਤੁਨੂੰ ਦੱਸਿਆ ਜਿਹੜੀ ਟ੍ਰੇਡ ਹੈਗੀ ਆ ਤਾਂ ਚਲੋ ਤਨਖਾਹ ਦੇ ਦਿੰਦੀ ਹਾ ਤੇ ਜਿਹੜੀਆਂ ਅਜੇ ਸਾਨੀ ਪੀਆਂ ਤੇ ਉਹਨਾਂ ਕੋਲ ਤਾਂ ਮੈਂ ਲੈਂ ਮਤਲਬ ਹਾਂ
ਅੱਛਾ ਅੱਛਾ ਅ ਗਠ ਤੇ ਫੇਿਰ ਆ ਜਾਂਦੇ ਕੱਪੜੇ
ਸਟ ਹੈਗਾ ਤੇ ਤੁਹਾਨੂੰ ਵੀ ਤੁਸੀਂ ਓਨਲਾਈਨ ਅਗਰ ਕੰਮ ਕਰਨਾ ਹੈ ਤੇ ਮੈਨੂੰ ਦੱਸ ਦੇਣਾ
ਹਾਂ ਕੋਈ ਨੀ ਮੈਂ ਕਰਾਂਗੀ ਗੱਲ ਥੋੜ੍ਹੀ ਇਹਨਾਂ ਨਾਲ ਸਲਾਹ ਸਲੂਹ ਕਰਕੇ ਨਾ ਤੁਹਾਡੇ ਭਾਜੀ ਨਾਲ ਤੇ ਫੇਿਰ ਮੈਂ ਥੋੜਾ ਸੋਚ ਤੇ ਫਿਰ ਇਹਨਾਂ ਨਾਲ ਫਿਰ ਕਿਉਂਕਿ ਬੰਦਿਆਂ ਬੰਦਿਆਂ ਨਾਲ ਫੇਿਰ ਕੰਮ ਥੋੜੇ ਜਲਦੀ ਹੋ ਜਾਂਦੇ ਨਾ ਫਿਰ ਹਾਂ
ਵੀ ਹੈਗੇ ਨੇ
ਹੂ ਕੋਈ ਨੀ ਮੈਂ ਮਾਲ ਪਵਾਵਾਂਗੀ ਉਹ ਆ ਗਏ। ਉਹਦੇ ਮਾਲ ਦੇ ਤੇ ਜਾਕੇ ਲਿਆਣਾ ਪਏਗਾ। ਸਾਮਝ ਆਣਾ ਪਏਗਾ। ਕਿ ਤੁਸੀਂ ਭੇਜੋਗੇ।
ਹਾਂ ਨਹੀਂ ਇਹ ਤਾਂ ਗੱਲ ਸਹੀ ਹੈ। ਤੁਹਾਡੀ ਬਿਲਕੁਲ ਸਹੀ ਭੈਣ ਜ ਅਸੀਂ ਵੀ ਦੇਖੋ ਇਹਨਾਂ ਦੀ ਸਲਾਹ ਦੇ ਨਾਲ ਹੀ ਕੰਮ -ਕੰਮ ਕਰਦੇ ਪਏ
ਹਾ- ਹਾਂ ਉਹੀ ਫਿਰ ਬੰਦ ਨੂੰ ਚੁੱਕਣਾ ਹੁੰਦਾ ਮਾਲ ਸ਼ਾਲ ਫੇਰ ਅਗਲੇ ਕਹਿਣਗੇ ਮੈਨੂੰ ਹਾ- ਹ
ਹਾਂ -ਹਾਂ -ਉਹ -ਉਹ ਜੇ ਨਹੀਂ- ਨਹੀਂ ਕੋਈ ਨਹੀ। ਬਿਲਟੀ ਕਰਾ ਦਿੰਦੇ ਨੇ
ਅੱਛਾ- ਅੱਛਾ
ਸਿਰਫ ਉਹ ਨੂੰ ਤੁਹਾਨੂੰ ਵੀਡੀਓ ਕੋਲ
ਪੈਹੇ ਜਿਆਦਾ ਲੱਗਦੇ ਨੇ?
ਨਹੀਂ ਭੇਜਦਾਂ, ਮੈਂ ਤੁਹਾਨੂੰ ਕਿਹਾ ਜਾਨਾ ਤੁਸੀਂ ਦੇਖੋ, ਮੇਰੀ ਗੱਲ ਸੁਣੋ। ਤੁਸੀਂ, ਜੋ ਜੋ ਤੁਹਾਨੂੰ ਪਸੰਦ ਹੋਏਗਾ, ਤੁਹਾਨੂੰ ਵੀਡੀਓ ਬੋਲੋ ਦੋ ਤੁਸੀਂ ਦੋ ਪਸੰਦ ਹੇ।
ਅੱਛਾ ਅਸੀ। ਨਹੀਂ -ਨਹੀਂ ਉਹ ਫੇਰ ਛੇ ਦਾ ਸੈੱਟ ਤੇ ਹੋਵੇ, ਜਾਂ ਚਾਰ ਬਾਈ
ਚਾਹੀਦੈ। ਹਨਾ ਕਿਹੜੇ ਸੂ
ਦੋ ਗ ਜਾਂ ਛੇ ਦਾ ਦੋ ਗ
ਐ ਪੀਸ। ਉਹ, ਸਾਰਾ ਤੁਸੀਂ ਬਨਾ ਦੇਨਗੇ, ਹਾਂ।
ਨਹੀਂ ਔਨਲਾਈਨ ਪੇਮੈਂਟ ਕਰ ਕਰਦੋ ਤੇ ਉਹ ਨੇ ਤੁਹਾਡਾ ਮਤਲਬ ਆ ਐੱਮ-ਐਲ
ਅੱਸ਼ਾ, ਅੱਸ਼ਾ ਆ ਚਲੋ ਫਿਰ, ਉਹ ਮੈਨੂੰ ਛੋਟਾ ਤੰਗ ਕਰਦਾ ਪਿਆ। ਮੈਨੂੰ ਛੋਟਾ ਤੰਗ ਕਰਦਾ ਪਿਆ ਨਾ। ਮੈਂ ਤੁਹਾਨੂੰ ਸੋਚ ਕੇ ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ। ਠੀਕ, ਹਾਂ, ਹਾਂ, ਠੀਕ-ਠੀਕ, ਓਕੇ।
ਸਤਿ ਸ਼੍ਰੀ ਅਕਾਲ, ਠੀਕ ਹੈ।